ਮੈਨੂੰ ਓਨਾਂ ਨੇ, ਨਈਂ ਬੋਲ ਸਕਦੇ, ਹਾਂ। ਹਾਂ ਆਪਾਂ ਫੇਰ ਬਈ ਗੱਲਾਂ ਕਰਨੇ ਆਂ ਮੈਂ ਬਈ ਵੀਰਵਾਰ ਤੂੰ ਆਏਂਗਾ ਨਾ। ਹੈਨ ਮੈਂ ਫਿਰ ਸਾਰੀ ਰੋਟੀ-ਰੂਟੀ ਬਣਾ ਦਾਂਗੀ, ਤਿਆਰ ਹੋ ਕੇ ਨਾ ਧੋ ਕੇ ਸਫਾਈਆਂ ਕਰਦਾਂਗੀ ਰੋਟੀ ਬਣਾ ਦਾਂਗੀ ਦੋ-ਦੋਵੇਂ-ਤਿੰਨੇ ਟੈਮ ਦੀ। ਫੇਰ ਮੈਂ ਤਿਆਰ ਹੋ ਜਾਗੀ, ਫੇਰ ਤੂੰ ਮੇਨੂੰ ਅੱਡੇ ਤੇ ਛੱਡ ਆਈ। ਫਿਰ ਮੈਂ ਚੜ ਜਾਂਗੀ ਨਾ ਫਿਰ ਤੁੂੰ ਸ਼ੁਕਰਵਾਰ ਸਵੇਰੇ ਚਲੇ ਜਾਈ। ਜਿਵੇਂ ਮਰਜ਼ੀ ਖਾ ਤੂੰ ਰੋਟੀ। ਸ਼ਨੀਵਾਰ ਸਵੇਰੇ ਆਜੇਗਾ, ਉਦੋਂ ਖਾ ਕੇ ਨਾਸ਼ਤਾ ਦੇ ਅਪਣੇ ਚੜ੍ਹ ਆਈ। ਹਂ ਠੀਕ ਏ ਨਾ ਸਵੇਰੇ ਨਈ ਫਿਰ ਮੈਨੂੰ ਸਵੇਰੇ ਜਾਣਾ ਪਉਗਾ। ਨਈ ਸਵੇਰੇ ਆਨਾ ਪੳ ਵੀਰਵਾਰ ਜਾਣਾ।
ਵੀਰਵਾਰ ਮੈਂ ਨੌ ਵਜੇ ਆਊਂਂਗਾ ਜੇ ਵੱਧ
ਤਿਆਰ ਰੱਖਾਂਗੇ। ਤੇ ਓਸ ਤੋਂ ਬਾਦ ਰੋਟੀ ਰੋਟੀ ਜਦੋ ਬਣਗੀ ਜਦੋ ਵੇਲੀ ਹੋਗੀ ਮੈਨੂੰ ਓਦੇ ਚੜ੍ਹਾ ਆਈ ਬੱਸ। ਗਿਆਰਾਂ ਵਜੇ ਬਾਰਾਂ ਵਜੇ ਬਸ ਐਸ ਤੋਂ ਲੇਟ ਨਾ ਹੋਵੇ ਹੈਨਾ। ਨਈ ਟੈਮ ਨਾਲ ਨਈ ਹਾਂ ਨਈ ਰਾਜੂ ਠੀਕ ਸੀ ਦਸ ਵਜੇ ਮੈਂ ਤੇ ਰੋਟੀ ਤਿਅਚ ਰੱਖਣੀ ਏ। ਮੈਂ ਰੋਟੀ ਬਣਾ ਦਾਂਗੀ ਤੇਰੇ ਆਂਦੇ ਤਿਕਣ ਤੇ ਤੂੰ ਮੈਨੂੰ ਬੱਸ ਤੇ ਚੜਾ ਆਈ ਮੈ ਸ਼ਾਮ ਤਿਕਾਣ ਪੋੰਚ ਜਾਵਾਂਗੇ ਕਾੱਰ। ਆਪੇ ਕੋਈ ਲੈਣ ਆ ਜੇਗਾ ਅੱਡੇ ਤੇ। ਹੋਰ ਇੱਥੋਂ ਦੀ ਪਟਿਆਲੇ ਦੀ ਬੱਸ। ਪਟਿਆਲੇ ਤੋਂ ਬ ਪਟਿਆਲੇ ਤੋਂ ਕਈ ਵਾਰੀ ਜਗਾਧਰੀ ਵੀ ਮਿਲ ਜਾਂਦੀ ਸਿੱਧੀ।
ਬੱਸ ਕਿਤੇ ਬੱਦ ਹੋਗੇ। ਠੀਕ ਐ‌ ਜੀ
ਚਲੀ ਜਾਂਦਾ‌ ਲਕਸ਼
ਕੱਪੜਾ-ਕੁਪੜਾ ਤੇਰਾ ਮੈਂ ਕਰ ਦਾਂਗੀ ਸਵੇਰੇ ਸ਼ਰਟ ਧੋ ਦਾਂਗੀ। ਕੱਪੜੇ ਤੂੰ ਆਪਣੇ ਜੇੜੇ ਪਾਣੇ ਪਾਈ ਪੈਂਟ ਲੈਣੀ ਨਵੀਂ ਏਕ ਕੇ ਨਈ।
ਪੈੰਟ ਦੇਖਾਂਗੇ। ਲੈਣੀ ਤੇ ਹੈਗੀ ਹੈ ਲੈ ਲੂੰਗਾ।
ਜੀਨ ਦੀ ਲੈ ਲੇਲੀ ਹੈਗੇ ਪੈਸੇ। ਪੈਂਟ ਜੋਗੇ ਹੈਂ ਹੈਗੈ ਐ ਬਸ ਆਪਣੇ ਪੈਂਟ ਲੈ ਲਈ ਕੋਈ ਨੀ ਮੈਂ ਫਿਰ ਅਗਲੀ ਵਾਰ ਤੋਂ ਕਿਸੇਲੇ ਫਿਰ ਮੈਂ ਕਰਦਾਗੀ। ਹੋਰ ਰਹ ਵਾਰੀ ਐਇਓ ਕੱਪੜੇ ਹੁੰਦੇ ਨੇ ਟੀ ਸ਼ਲਟਾ ਦੋ ਪਾ ਲੀ ਵਿੱਚ ਇਕ ਰਾ ਤੇ ਸੋਣ ਵਾਸਤੇ। ਫੇਰ ਇੱਕੋ ਈ ਬੜੀ ਏ ਸ਼ਨੀਵਾਰ ਪਾਨੀ ਐਤਵਾਰ ਪਾਨੀ ਓਇਓ ਪਾਨੀ ਚੋ ਕੱਢ ਦੇਨਗੇ ਨਾ।
ਹਾਂ ਇਕੋ ਈ ਪਾ ਈ ਸਲੇਟੀ ਲੈਈ ਪਾਵੇਂ ਜੇੜੀ ਮਰਜ਼ੀ ਲੈਈ।
ਸਲੇਟੀ ਨੀ ਪੈਂਦੀ ਹੈਗੀ ਸਲੇਟੀ ਕੇੜੀ
ਆਦੀਆਂ ਬਾਵਾਂ ਆਲੀ, ਹਾਂ। ਓ ਤੇ ਛੇਟੀ ਬੋਤ ਐ। ਛੋਟੀ ਏ ਜੇੜੀ ਪਾਨਾ ਹੁਣਾ ਕਾਰ ਚੱਲ ਜੇੜੀ ਮਰਜ਼ੀ ਲੈ ਆਈ ਇੱਕ- ਜੇੜੀ ਮਰਜ਼ੀ ਲੈ ਆਈ ਜੇੜੀ ਸਈ ਲੱਗਦੀ ਪਜਾਮਾ ਨੀਲਾ ਲੈ ਆਈ ਡੈਡੀ ਆਲਾ ਨਾ। ਨਵਾਂ‌, ਪਜਾਮਾ ਕੇੜਾ ਨੀਲਾ ਪਜਾਮਾ ਡੈਡੀ ਵਾਲਾ ਜੇੜਾ ਨਵਾਂ
ਨਵਾਂ ਲੈਊਂਂਗਾ।
ਲੈਣਾ ਲਾਈ ਦੇਖ ਜਿਹੜਾ ਲਾਈ ਆਉਣ ਜਾਣ ਵਾਸਤੇ ਨਮਾ ਹੀ ਪਜਾਮਾ ਉਹ ਪਾਲੀ ਵਿੱਚ ਬਲੈਨਾਂ ਵਿੱਚ ਦੋ ਹੀ ਪਾਲੀ ਇੱਕ ਸ਼ਨੀਵਾਰ ਪਾ ਕੇ ਆਏਗੇ ਇੱਕ ਐਤ ਸੋਮਵਾਰ ਦੋ ਬਲੈਣਾ ਪਾਲੀ ਇੱਕ ਪਾਈ ਦੋ ਲੈ ਆਈ। ਹੋਰ। ਮੰਗਲਵਾਰ ਹੋ ਗਿਆ ਮੰਗਲ ਵਿਆਹ ਬੁੱਧ ਵੀਰ ਸ਼ੁਕਰ ਸ਼ਨੀ ਐਤ। ਸੋਮਵਾਰ ਤੋਂ ਤਿਆਰੀ ਕਰਨੀ ਸ਼ੁਰੂ ਕਰਦਾ ਗੇ, ਮੰਗਲਵਾਰ ਤੇ
ਦੇਖਾ, ਫਿਰ ਕੌਣ ਆ ਕਰਾਵਾਂ ਸਈ।
ਪੁੱਛ ਲੈ ਹੈਗਾ ਕੀ ਕਹਿੰਦਾ, ਹੁਣ ਜੇ ਟੈਮ ਹੈਗਾ ਤੇ ਹੁਣ ਕਹਿ ਕਰਦੇ ਨੀ ਤੇ ਫਿਰ ਕੱਲ ਸ਼ਾਮੀ ਫੜਾਵਾਂਗੀ। ਫੇਰ ਹੋਰ ਕਿ
ਦਸ ਮਿੰਟ ਤੇ ਪੰਜ ਮਿੰਟ ਦਸ ਮਿੰਟ ਕਰਨੀਏ।
ਪੰਜ ਮਿੰਟ ਹੋਏ ਹੋਰ ਆਪ ਤਾਂ ਕੁਛ ਬੋਲਦਾ ਨੀ, ਫੇਰ ਹੁਣ ਤੂੰ ਇ ਜਾ ਫੋਨ ਫੜਾਣੇ ਫੋਨ ਦੇ ਆ। ਠੀਕ ਹੋ ਜਏਗਾ। ਓਨੂੰ ਕਹਾਂਗੇ ਦੋ ਪੰਜ ਮ੍ਹੀਨੇ ਦੋ ਵਾਰੀ ਕਰਕੇ ਪੰਜ-ਪੰਜ ਸੌ ਰੁਪਏ ਦੇ ਦੇਗਾਗੇ, ਚੱਲੀ ਜਾਂਦੈ ਦੋ ਵਾਰ ਕਰਕੇ ਪੰਜ-ਪੰਜ ਸੌ ਦੇ ਦਾਂਗੇ। ਹਜ਼ਾਰ ਰੁਪਇਆ ਲੈ ਲਈ ਠੀਕ ਐ। ਕੇ ਪੱਕਾ ਕਰੇ‌। ਚੰਗੀ ਤਰਾਂ ਮੈਂ ਖੋਲਿਆ ਔਥੇ ਐਦੇ ਵਿੱਚ ਪੰਜਾਹ ਰੁਪਏ ਪਏ ਸੀ। ਮੈਂ ਚੁੱਕ ਕੇ ਦੇ ਦਿਤੇ ਖੋਲਿ ਕੇ ਮੈਂ ਈ ਦੇ ਆਂਦੇ। ਫੇਰ, ਲਗ ਈ ਗਏ। ਪਏ ਤੇ ਪਏ ਸੀ ਖਰੇ ਕਿੰਨੇ ਮਹੀਨੇ ਔ ਗਏ।
ਪੰਜ ਬੋਤ